ਹੈਲੋ, ਸਸ੍ਰੀ ਕਾਲ ਭੈਂਜੀ।
ਸਸ੍ਰੀ ਕਾਲ ਪੈਣ ਜੀ, ਹੁਣ ਅੱਜ ਕਿਵੇਂ ਯਾਦ ਕੀਤਾ ਜੇ।
ਬਸ ਪੈਨ ਜੀ ਕੰਮ ਸੀ ਮੈਨੂੰ, ਤੇ ਮੈਂ ਕੈਆ ਚੱਲ ਪੈਣ ਜੀ ਮੈਨੂੰ ਯਾਦ ਕਰਨ ਵਾਹੋ
ਹਾਂ ਚੰਗਾ ਕੀਤਾ ਜੇ ਹਾਂ ਸਭ ਠੀਕ ਨੇ ਹੋਰ ਤੁਸੀਂ ਦੱਸੋ ਸਾਰੇ ਠੀਕ ਨੇ ਕਾੱਰ।
ਪੈਨ ਜੀ ਸਭ ਵਧੀਆ ਸਭ ਵਧੀਆ, ਮੈਂ ਤੁਆਨੂੰ ਐ ਪੁੱਛਣਾ ਸੀ ਕਿ ਜਿਵੇਂ, ਕਾੱਰ ਬਚਤਾਂ ਕਰਨੀਆਂ ਓਣਗੀਆਂ ਕਾੱਰ ਖਰਚੇ ਕਰਨੇ ਤੇ ਪੈਨ ਜੀ ਤੁਸੀਂ ਕੋਈ ਬਜਟ ਬਣਾਦੇ ਓ।
ਹਾਏ ਪੁੱਛੋ ਨਾ ਤੁਸੀਂ, ਪੈਸਿਆਂ ਦਾ ਤੇ ਨਾ-ਨਾ-ਨਾ ਪੈਸਿਆਂ ਦਾ ਤੁਸੀਂ ਪੁੱਛੋ ਨਾ
ਅੱਛਾ ਪੈਨ ਜੀ।
ਪੈਸਿਆਂ ਦਾ ਤੇ ਪੂਰਾ ਬਜਟ ਬਣਾ ਕੇ ਚੱਲਣਾ ਪੈਂਦਾ ਜੇ ਨਾ ਚੱਲੋ ਤੇ ਕੋਈ ਮਨੀ ਤੁਸੀਂ ਅਪ ਅਪਣੀ ਸੇਵ ਨੀ ਪੈਸਾ ਜੋੜ ਨੀ ਸਕਦੇ ਹੈਗੇ, ਹੋਰ ਏਕ ਏਕ ਹੱਥ ਆਯਾ ਤੇ ਦੂਜੇ ਹੱਥ ਗਿਆ। ਪੈਸੇ ਦਾ ਤੇ ਐ ਹਾਲ ਹੈਗਾ ਜੇ ਪੂਰਾ ਹਾਂ ਪੂਰਾ ਬਜਟ ਬਣਾ ਕੇ ਬੈਨਾ ਚੱਲਦਾ ਜੀ। ਸਈ ਗੱਲ ਏ, ਐ ਤੇ ਪੂਰਾ ਬਜਟ ਬਣਾ ਕੇ ਚੱਲੋ ਕਿ ਕਿਵੇਂ-ਕਿਵੇਂ ਖਰਚ ਕਰਨਾ ਐ ਪੈਲੇ ਫੀਸਾਂ ਦਿਓ ਸਕੂਲ ਤੇ ਬੱਚਿਆਂ ਦੀਆਂ, ਤੇ ਫੇਰ ਵਿ ਬਿਜਲੀ ਦੇ ਬਿੱਲ ਆ
ਐ ਤੇ ਪੈਨ ਜੀ ਐ ਸੈਲਰੀ ਮਿਲਦੀ ਐ। ਹਾਂ ਸੈਲਰੀ ਮਿਲਦੀ ਐ ਏਕ ਕਾਪੀ ਲਾ ਲੋ, ਵੀ ਏਨਾ ਖਰਚ ਖਰਚਾ ਐ ਨੂੰ ਐਨੂੰ ਦੇਣਾ, ਐ ਐਨੂੰ ਦੇਣਾ, ਐ ਐਨੂੰ ਦੇਣਾ, ਐ ਸੇਵਿੰਗ ਕਰਨੀ ਏ।
ਸਈ ਗੱਲ ਏ ਸੇਵ ਤੇ, ਹਾਂ ਐਵੇਂ ਕਰਦੇ ਹੈਗੇ ਆ, ਫੇਰ ਕੀ ਕਰੀਏ। ਕਿਸੀ ਮੀਨੇ ਹੋ ਜਾਂਦੀ ਏ ਤੇ ਕਿਸੀ ਮੀਨੇ ਨਈ ਵੀ ਹੋ ਪਾਦੀ ਫੇਰ ਕੀ ਕਰੀਏ, ਬੱਚਿਆਂ ਦੀਆਂ ਫੀਸਾਂ ਈ ਐਡੀਆਂ ਹੋ ਗਈਆਂ ਨੇ ਕੋਈ ਕੈਂਦੀ ਗੱਲ ਨੀ ਹੈਗੀ।
ਪੰਜ-ਪੰਜ ਹਜ਼ਾਰ ਪਏ ਛੇ-ਛੇ ਹਜ਼ਾਰ ਪਏ ਸਕੂਲ ਦੀ
ਹੂੰ, ਹਾਂ ਪੰਜ ਹਜ਼ਾਰ ਤੇ ਕੁੜੀ ਦੀ ਹੈਗੀ ਜੇ, ਤੇ ਚਾਰ ਹਜ਼ਾਰ ਦੇ ਕਰੀਬ ਛੋਟੇ ਮੁੰਡੇ ਦੀ ਹੈਗੀ ਜੇ। ਮੀਨੇ ਦੀ ਸਕੂਲ ਦੀ, ਟਿਊਸ਼ਨਾਂ ਦੀ ਅਲੱਗ ਟਿਊਸ਼ਨਾਂ ਤੇ ਮੈਂ ਅਲੱਗ-ਅਲੱਗ ਐਡੀਆਂ ਰੱਖ ਖੀਆਂ ਹੋਈਆਂ ਜੇ, ਏਕ ਪਾਸੇ- ਤੇ ਮੈਂ ਪੰਜਾਹ ਹਜ਼ਾਰ ਰਪੀਆ ਦਿੱਤਾ ਜੇ, ਤੇ ਹੋਰ ਤੇ ਦੂਜੇ ਪਾਸੇ ਅਠਾਰਾਂ ਹਜ਼ਾਰ ਦੀ ਏਕ ਫੀਸ ਜੇ ਏਕ ਟਿਊਸ਼ਨ ਦੀ ਤੇ ਅਠਾਰਾਂ ਹਜ਼ਾਰ ਦੀ ਦੂਜੀ ਟਿਊਸ਼ਨ ਦੀ
ਅੱਛਾ ਪੈਨ ਜੀ।
ਆ ਬੜੀਆਂ
ਬੜੇ ਵੱਡੇ ਜਿਉ-ਜਿਉ ਬੱਚੇ ਵੱਡੇ ਹੁੰਦੇ ਨੇ ਖਰਚੇ ਵੀ ਵੱਧਦੇ ਜਾਂਦੇ ਨੇ।
ਖ਼ਰਚੇ ਵੀ ਵੱਧਦੇ ਨੇ ਹੋਰ
ਹੂੰ, ਐਸ ਕਰਕੇ ਤੇ ਪੂਰਾ ਬਜਟ ਬਣਾ ਕੇ ਕੇ ਚੱਲਣਾ ਪੈਂਦਾ ਪੈਣ ਜੀ ਹੈਨਾ, ਹਾਂ। ਅੱਜ-ਅੱਜ ਬੱਚਤ ਕਰਾਂਗੇ ਤੇ ਅੱਗੋਂ ਕੰਮ ਆਣਗੇ ਪੈਸੇ ਅੱਜ ਬੱਚਤ ਨੀ ਕਰਾਂਗੇ ਤੇ। ਪੈਨ ਜੀ ਅੱਗੋ ਤੇ ਖਾਲੀ ਹੋ ਜਾਵਾਂਗੇ ਫੇਰ ਅਸੀਂ
ਖਾਲੀ ਹੋ ਜਾਂਗੇ ਏਕ ਸਿੱਖ ਜੇੜੀ ਨਾ ਐ ਮੈਂ ਲਿੱਤੀ ਜੇ ਆਪਣੀ ਮਾਂ ਕੋਲੋ ਈ ਲਿੱਤੀ ਐ ਬੱਚੇ ਛੋਟੇ ਹੋਣ ਤੇ ਪੈਸੇ ਜੁੜ ਜਾਂਦੇ ਜੇ ਬੱਚਿਆਂ ਦੇ ਛੋਟੇ ਹੋ ਹੁੰਦੇ-ਹੁੰਦੇ ਆਪਣੀ ਚੀਜ਼ਾਂ ਬਣਾ ਲੋ ਤੇ ਪੈਸੇ ਜੋੜ ਲੋ ਜੱਦ ਵੱਡੇ ਹੋ ਜਾਣ ਫੇਰ ਨੀ ਜੁੜ ਜੁੜਦੇ
ਫੇਰ ਤੇ ਭੈਣ ਜੀ ਬੱਚੇਆਂ ਦੀ ਪੜਾਈਆਂ ਤੇ ਲੱਗਦੇ ਨੇ, ਬੱਚੇਆਂ ਨੂੰ ਪੜ੍ਹਾਵਾਂਗੇ ਤੇ ਕੁੱਛ ਬਣ ਜਾਣਗੇ ਭੈਣ ਜੀ ਏ ਤੇ ਹੈ, ਆ, ਆ, ਧੱਕੇ ਈ ਖਾਣਗੇ ਏਥੇ- ਓਥੇ ਆ, ਹਾਂ ਏ ਤੇ ਮੈਂ ਵੀ ਨਾ ਭੈਣ ਜੀ ਐਈ ਸੋਚ ਰਈ ਸੀ ਵੀ ਚਲੋ ਬੱਚੇ ਤਾ ਹਜੇ ਛੋਟੇ ਨੇ ਤੇ ਚਲੋ ਕੁੱਛ ਸੇਵਿੰਗ ਈ ਕਰ ਲਵਾਂ ਭੈਣ ਜੀ ਨੂੰ ਪੁੱਛਾਂ ਭੈਣ ਜੀ ਨੇ ਕਿਵੇਂ ਬਜਟ ਬਣਾਏਆ ਵੇ?
ਨਈ, ਨਈ, ਨਈ ਬੱਚੇ ਛੋਟੇ ਛੋਟੇਆਂ ਹੂੰਦੇਆਂ ਤੇ ਤੁਸੀਂ ਜੋੜ ਸਕਦੇ ਓ ਆਪਣੀਆਂ ਚੀਜ਼ਾਂ ਮਤਲਬ ਜੇੜੀਆ ਇਨਵੈਸਟਮੈਂਟ ਕਰਨੀ ਆ ਕੁਛ ਕਰਨੀ ਆ ਓ ਤੁਸੀਂ ਕਰ ਸਕਦੇ ਓ, ਵੱਡੇ ਹੋ ਜਾਣ ਫੇਰ ਓ ਫੇਰ ਓ
ਤੇ ਇੱਕ ਕਾਗਜ਼ ਲਾ ਲਵਾਂ ਕਿ ਏ ਏਂਨਾ ਖਰਚਾ ਮੈਂ ਤੇ ਕਰਨਾ ਏਨਾ- ਏਨਾ ਮੈਂ ਬੱਚਤ ਕਰਨਾ ਵੇ ਚਲ ਭੈਣ ਜੀ ਸੁੱਖ- ਦੁਖ ਆਂਦੇ ਆ ਟਾਈਮ ਨੀ ਲੱਗਦਾ ਓੱਥੇ ਵੀ ਲਾਣਾ ਪੈਂਦਾ ਵੇ, ਆਹ
ਓ ਤੇ ਹੈ ਈ ਏ
ਹਾਂ
ਤੇ ਜੋੜ ਲੈਂਦਾ-
ਹਾਂ ਐਵੀ ਗੱਲ ਏ ਭੈਣ ਜੀ ਏ ਵੀ ਬੋਤ ਵੱਧੀਆ, ਲੇਕਿਨ ਭੈਣ ਜੀ ਅੱਜ- ਕੱਲ੍ਹ ਤਾਂ ਕਮੇ ਕਮੇਟੀਆਂ ਚ ਵੀ ਏਡਾ ਫਰੋਡ ਹੁੰਦਾ ਪੇਆ ਵੇ, ਕਮੇਟੀਆਂ ਲੈ ਕੇ ਭੱਜ ਜਾਂਦੇ ਜੇ ਭੈਣ ਜੀ।
ਓ ਤੇ ਹੈ, ਐ ਕੀ ਏਧਰ -ਓਧਰ ਨੀ ਨਾ ਪਾਣੀ ਚਾਈਦੀਆਂ। ਅਸੀਂ ਤੇ ਕੀ ਕੀਤਾ ਹੋਏਆ ਜੇ ਅਸੀਂ ਦਸ ਮੈਂਬਰ ਆਪਣੇ- ਆਪਣੇ ਹੈਗੇ ਨੇ। ਸਾਰੇ, ਓ ਦਸ ਮੈਂਬਰਸ ਆਪਣੇ ਜੇ ਤੁਸੀਂ ਪੰਜ ਹਜ਼ਾਰ ਰੁਪਏਆ ਮੀਨਾ ਵੀ ਪਾਓ, ਹਰ ਮੀਨੇ ਦਾ ਪੰਜ ਹਜ਼ਾਰ ਦਸ ਮੈਂਬਰ ਹੋਏ ਤੇ ਦਸ ਮੀਨੇ ਹੋਏ, ਤੇ ਓ ਪੰਜਾਹ ਹਜ਼ਾਰ ਪੇਆ ਤੁਆਡਾ ਜੁੜ ਜਾਂਦਾ। ਏਂਦੇ ਚ ਫੈਦਾ- ਫੂਦਾ, ਹਾਂ ਐ ਆ ਕਿ ਫੈਦਾ ਨਈ ਹੁੰਦਾ ਕਿ ਪੰਜਾਹ ਦਿਓ ਤੇ ਪੰਜਾਹ ਲਓ, ਹਾਂ ਆਪਣੇ- ਆਪਣੇ ਚ ਪਾਲੋ
ਕੇ ਦੇਤੇ ਤੇ ਪੰਜਾਹ ਹਜ਼ਾਰ ਕੱਠਾ ਲੈ ਲੇਆ
ਹਾਂ, ਤੇ ਐ ਤੇ ਜੇਨੂੰ ਤੁ ਤੇ ਤੁਆਨੂੰ ਪੇਲੇ ਮੀਨੇ ਜ਼ਰੂਰਤ ਏ, ਦੂਜੇ ਮੀਨੇ ਜ਼ਰੂਰਤ ਏ ਜਾਂ ਤੀਜੇ ਮੀਨੇ ਜ਼ਰੂਰਤ ਐ
ਪੰਜਾਹ ਹਜ਼ਾਰ ਇਕੱਠਾ ਕੰਮ ਆਜੇਗਾ ਭੈਣ ਜੀ ਇੱਕੋ ਵਾਰੀ ਹੋਰ ਕੀ। ਆ ਏ ਤੇ ਹੈ ਭੈਣ ਜੀ ਏ
ਹਾਂ ਤੇ ਮਤਲਬ ਐਵੇਂ ਕਰਕੇ ਜੁੜ ਜਾਂਦੇ ਜੇ ਘਰ ਪਏ ਰੈਣ ਜੇ ਕੋਈ ਖਰਚ ਚਾ ਆ ਜੇ ਬੰਦਾ ਓ
ਪੈ ਓ ਤਾਂ ਲਾਣਾ ਈ ਪੈਂਦਾ ਪਤਾ ਹਾਂ ਬਈ ਪਤਾ ਪਏ ਨੇ ਚੱਲ ਖਰਚ ਕਰ ਲੋ ਐਵੇਂ ਨਾ ਕਿ ਚਲੋ ਹਾਂ, ਲਿਸਟ ਚ ਓਦਾ ਵੀ ਨਾਮ ਲਿਖ ਲੋ ਹਾਂ ਏਹੀ ਆ ਕਿ ਚੱਲ ਪੰਜ ਹਜ਼ਾਰ ਕਿਤੇ ਸਾਡੇ ਜੁੜਦੇ ਪਏ ਨੇ ਭੈਣਜੀ ਸਾਈਡ ਬਾਏ ਸਾਈਡ, ਏਵੀ ਗੱਲ ਸਈ ਆ। ਅੱਗੋਂ ਬੱਚੇਆਂ ਵਸਤੇ ਈ ਕੰਮ ਆ ਜਾਣਗੇ ਹੋਰ ਕੀ ਆ। ਹਾ, ਬੱਚੇਆਂ ਦੀ ਪੜ੍ਹਾਈਆਂ ਵਾਸਤੇ ਅੱਜ-ਕੱਲ ਪੜ੍ਹਾਈਆਂ ਵੀ ਸਸਤੀਆ ਨਈ। ਹਾਂਜੀ ਭੈਣਜੀ, ਐਡੀ ਮੇਂਗੀਆਂ ਪੜ੍ਹਾਈਆਂ ਨੇ ਕੋਈ ਛੋਟਾ ਜੇਆ ਕੋਰਸ ਵੀ ਕਰਾਣਾ ਪਵੇ ਭੈਣ ਜੀ ਪੰਜਾਹ ਹਜ਼ਾਰ -ਲੱਖ ਰੁਪੇਆ ਤਿਆਰ ਰੱਖੋ ਪੇਲੇ
ਬਿਲਕੁਲ ਤਿਆਰ ਰੱਖਣਾ ਪੈਂਦਾ -ਰੱਖਣਾ ਪੈਂਦਾ।
ਏ ਤੇ ਹੈ।
ਹੋਰ ਤੇ ਆ ਸਕੂਲ ਵਾਲੇ ਵੇਖ ਲੋ ਗਿਆਰਵੀਂ ਨੂੰ ਕੁਛ ਨੀ ਪੜ੍ਹਾਦੇ ਜੇ ਕੁੱਛ ਨੀ ਪੜ੍ਹਾਦੇ ਤੇ ਪੰਜ ਹਜ਼ਾਰ ਰੁਪਇਆ ਮਹੀਨਾ
ਅਹ ਇਹ ਤੇ ਹੈ, ਇਹ ਮੈ ਨਾ ਕਈ ਸਕੂਲਾ ਦਾ ਸੁਣਿਆ ਭੈਣ ਜੀ। ਕਈ ਸਕੂਲਾ ਦਾ ਕਿ ਗਿਆਰਵੀ ਚ ਕੋਈ ਪੜ੍ਹਾਈ ਨੀ ਕਰਾਦੇ ਪਏ ਟੀਚਰਾ ਈ ਨੀ ਹੈਗੀਆ ਸਕੂਲ ਆਲਿਆ।
ਨਹੀ ਹੈਗੀਆ, ਜੇ ਆਦੀਆ ਨੇ ਨਾ ਆਪਣੇ ਮੂੰਹ ਚ ਮੂੰਹ ਚ ਬੋਲ ਕੇ ਚਲੀ ਜਾਦੀਆ ਨੇ ਬੱਚ
ਅ-ਅ ਉਹਨਾ ਨੂੰ ਆਪ ਈ ਕੱਖ ਨੀ ਆਂਦਾ ਹੁੰਦਾਂ।
ਹਾ ਸਹੀ ਗੱਲ
ਇੱਕ ਭੈਣ ਜੀ ਸਭ ਤੋ ਵੱਡੀ ਗੱਲ ਤੇ ਇਹ ਏ ਭੈਣ ਜੀ, ਸਕੂਲ ਆਲੇ ਫੀਸਾ ਵੀ ਨੀ ਦਿੰਦੇ ਜੇ ਟੀਚਰਾ ਨੂੰ। ਟੀਚਰਾ ਨੂੰ ਵੀ ਕੋਈ ਸੈਲਰੀ ਨੀ ਮਿਲਦੀ ਜੇ ਵੀਹ-ਵੀਹ, ਬਾਈ-ਬਾਈ ਸਾਲ ਹੋ ਗਏ ਨੇ।
ਤੇ ਉਹੀਓ ਤੇ ਉਹਨਾ ਨੂੰ ਨੀ ਮਿਲੇਗੀ, ਤੇ ਫਿਰ ਉਹ ਪੜ੍ਹਾਣ ਗੀ ਆ ਵੀ ਕੀ।
ਤੇ ਬਾਰਾ-ਬਾਰਾ, ਪੰਦਰਾ-ਪੰਦਰਾ ਹਜ਼ਾਰ ਰੁਪਏ ਲੈਦੀਆ ਪਿਆ। ਤੇ ਉਹ ਕਿੱਥੋ ਪੜ੍ਹਾਣਗੀਆ, ਇਹ ਤੇ ਮੈ ਭੈਣਜੀ ਕਈ ਸਕੂਲਾ ਦਾ ਸੁਣ ਚੁੱਕੀ ਕਿਉਂਕਿ ਸੈਲਰੀ ਹੀ ਨਹੀ ਦਿੰਦੇ ਭੈਣ ਜੀ। ਬਾਰਾ, ਪੰਦਰਾ ਹਜ਼ਾਰ ਚ ਭੈਣ ਜੀ ਖਰਚੇ ਚੱਲਦੇ ਨੇ ਘਰ ਦੇ ਆ। ਅੱਜ-ਕੱਲ ਤੇ ਸਹੀ ਗੱਲ ਏ ਅੱਜ-ਕੱਲ ਤੇ ਬੱਚੇ ਬੱਚਿਆ ਦੀ ਫੀਸ ਈ ਹੈਗੀ ਜੇ ਬਾਰਾ-ਪੰਦਰਾ ਹਜ਼ਾਰ ਅਗਰ ਦੋ ਬੱਚੇ ਕਿਸੇ ਕੋਲ ਹੈਗੇ ਨੇ। ਤੋ ਬਾਰਾਂ-ਪੰਦਰਾ ਹਜ਼ਾਰ ਰੁਪਏ ਦੀ ਫੀਸ ਏ, ਤੇ ਬਾਕੀ ਘਰ ਦੇ ਖਰਚੇ ਕਿੱਥੇ ਗਏ।
ਹੋਰ ਐਡੇ ਬਿਜਲੀ ਦੇ ਬਿੱਲ ਆਂਦੇ ਜੇ। ਤੇ ਇੰਨਾ ਦੁੱਧ ਕਿੰਨਾ ਮਹਿੰਗਾ ਜੇ, ਤੇ ਹੋਰ ਮਹਿੰਗਾਈ ਕਿੱਥੇ ਜਾਂਦੀ ਪੰਜਾਹ ਹਜ਼ਾਰ ਪੱਕਾ ਚਾਹੀਦਾ ਮਹੀਨੇ ਦਾ।
ਬਿਲਕੁਲ-ਬਿਲਕੁਲ ਪੱਕਾ ਚਾਹੀਦਾ, ਉਹ ਵੀ ਹੱਥ ਥੂੜ-ਥੂੜ ਕੇ ਉਹ ਵੀ ਥੂੜ-ਥੂੜ ਕੇ ਖਰਚੇ ਕਰੋ।
ਹਾ ਸਹੀ ਗੱਲ ਏ।
ਹਾ ਇਹ ਤੇ ਹੈ ਭੈਣ ਜੀ।
ਤੇ ਉਹੀਓ ਨਾ ਜੇ ਬੱਚੇ ਛੋਟੇ ਹੋਣ, ਤੇ ਟਿਊਸ਼ਨਾ ਦੀ ਫੀਸਾ ਕੋਈ ਨੀ ਹੁੰਦੀਆਂ। ਬੰਦਾਂ ਆਪ ਪੜਾ ਲੈਂਦਾ ਏ, ਤੇ ਜੁੜ ਜਾਦੇ ਨੇ ਪੈਸੇ। ਤੇ ਵੱਡੀਆ ਹੁੰਦਿਆ ਤੇ ਤੁਸੀ ਸੋਚ ਵੀ ਨੀ ਸਕਦੇ ਹੈਗੇ। ਓ। ਤੇ ਹੁਣ ਵੇਖਲੋ ਤੁਸੀ ਹੁਣ ਤਿੰਨ-ਤਿੰਨ ਟਿਊਸ਼ਨਾ ਰੱਖੀਆ ਹੋਈਆ। ਤੇ ਤਿੰਨ- ਤਿੰਨ ਟਿਊਸ਼ਨਾ ਦੇ ਫਿਰ ਪੈਸੇ ਹਰ ਮਹੀਨੇ ਜਾਦੇ ਨੇ
ਅਹ ਸੇਵਿੰਗਾ ਕੀਤੀਆ ਹੋਣਗੀਆ ਭੈਣ ਜੀ, ਤੇ ਤੁਸੀ ਹੁਣ ਦਿੰਦੇ ਪਏ ਓ ਨਾ ਅਹ ਉਹ ਇਹ ਤੇ ਹੈ ਭੈਣ ਜੀ, ਸੇਵਿੰਗ ਕਰਾਗੇ ਤੇ ਅੱਗੋ ਯੂਜ ਕਰ ਪਾਵਾਂਗੇ। ਭੈਣ ਜੀ ਖਰਚੇ ਕੱਢ ਪਾਵਾਗੇ ਜੋ-ਜੋ ਬੱਚੇ ਬੱਚੇ ਵੱਡੇ ਹੁੰਦੇ ਨੇ ਖਰਚੇ ਵੀ ਭੈਣ ਜੀ ਵੱਧਦੇ ਜਾਦੇ ਨੇ, ਪਹਿਲੇ ਚਾਰ ਸੌ ਦਾ ਜੋੜਾ ਆ ਜਾਂਦਾ ਸੀ ਬੱਚ ਅੱਜ ਚਾਰ ਚ ਚੌਦਾ ਸੌ ਦਾ ਆਂਦਾ ਜਾ, ਚੌਵੀ ਸੌ ਦਾ ਆਂਦਾ, ਜਾ ਚਾਰ ਹਜ਼ਾਰ ਦਾ ਆਂਦਾ। ਆ ਇਹ ਵੀ ਗੱਲ ਏ ਭੈਣ ਜੀ। ਅ ਅੱਜ-ਕੱਲ ਬੱਚੇ ਵੀ ਕਹਿੰਦੇ ਨੇ ਕਿ ਨਹੀ ਅਸੀਂ ਵੀ ਬ੍ਰੈਡਡ ਕੱਪੜਾ ਪਾਣਾ ਵੇ। ਅਸੀਂ ਵੀ ਸਸਤਾ ਕੱਪੜਾ ਕੋਈ ਨੀ ਪਾਣਾ ਮੈਂ, ਹਾ ਫਿਰ ਬੱਚੇ ਬੱਚਿਆ ਦੇ ਸ਼ੌਕ ਨਾ ਪੂਰੇ ਕਰੋ ਤੇ ਫਿਰ
ਫਿਰ ਫਾਇਦਾ ਕੀ ਹਾ, ਫਿਰ ਕਮਾਉਣ ਦਾ ਕੋਈ ਫਾਇਦਾ ਨੀ ਹੈਗਾ ਹਾ। ਤੇ ਹੋਰ
ਹਾ ਸਾਰਿਆ ਦੇ ਸ਼ੌਕ ਹੁੰਦੇ ਨੇ ਭੈਣ ਜੀ, ਆਪਣਾ ਚਾਹੇ ਸ਼ੌਕ ਮਾਰ ਲੋ ਲੇਕਿਨ ਬੱਚਿਆ ਦੇ ਹਾ ਬੱਚਿਆ ਦੇ ਨੀ ਮਾਰੇ ਜਾਂਦੇ, ਬੱਚਿਆ ਦੇ ਹਰ ਚੀਜ ਲੈ ਕੇ ਜੋ ਮਨ ਕਰਦਾ ਵੇ, ਉਹੀ ਬੱਚਤਾ ਕੀਤੀਆ ਹੋਣ ਤੇ ਭੈਣ ਜੀ ਸ ਸਭ ਖਰਚੇ ਪੂਰੇ ਹੋ ਜਾਣ। ਫਿਰ ਹੋਰ ਕੀ ਆ
ਉਹੀਓ ਬੱਚਤ ਕਰਨੀ ਉਹੀਓ, ਤੇ ਬੱਚਤ ਕਰਨੀ ਵੀ ਬੜੀ ਜਰੂਰੀ ਏ, ਤੇ ਜਿੱਥੇ ਖਰਚ ਨਾ ਹੁੰਦਾ ਤੇੇ ਉੱਥ ਤੇ ਖਰਚਾ ਵੀ ਆਉਦਾ ਹੀ ਏ। ਤੇ ਬਿਨਾ ਖਰਚੇ ਤੋ ਤੇ ਫਿਰ
ਆ ਆਪਣੇ ਸੇ ਚਲੋ ਖਰਚਾ ਘੱਟ ਕਰਲੋ ਆਪਣੇ ਉੱਤੇ ਤੇ ਲੇਕਿਨ ਬੱਚਿਆ ਤੇ ਆ ਆਦਮੀ ਤੇ ਨੀ ਘੱਟ ਕੀਤਾ ਜਾਦਾ
ਨੀਂ ਘਟ ਕੇ
ਹਾਂ ਠੀਕ ਹੈ ਜੀ ਅਹ ਆਪਣਾ ਮੂੰਹ ਬੰਦ ਕਰ ਸਕਦੇ ਆ, ਲੇਕਿਨ ਭੈਣ ਜੀ ਬੱਚਿਆਂ ਦਾ ਮੂੰਹ ਨਹੀਂ ਬੰਦ ਕਰ ਸਕਦੇ। ਅ ਉਹਨਾਂ ਨੂੰ ਵੀ ਮਾਂ -ਪਿਓ ਤਾਂ ਹੀ ਆਸ ਹੁੰਦੀ ਹੈ। ਭੈਣ ਜੀ ਜੇ ਮਾਂ -ਪਿਓ ਸ ਆਣ ਲੇ ਟਾਈਮ ਚ ਭੈਣ ਜੀ ਕੁੜੀ ਨੇ ਚਲੇ ਜਾਣਾ ਆਪਣੇ ਸ ਸੋਹਰੇ, ਮੁੰਡੇ ਵੀ ਅੱਜ- ਕੱਲ੍ਹ ਕਿੱਥੇ ਰਹਿੰਦੇ ਨੇ ਨੌਕਰੀਆਂ ਬਾਹਰ ਚਲੇ ਜਾਂਦੇ ਨੇ, ਹੋਰ ਪੈਸਿਆਂ ਵਾਸਤੇ। ਹਾਂ -ਹਾਂ ਸਹੀ ਗੱਲ ਏ, ਅੱਜ ਬੁਰੀ ਕਰਾਂਗੇ ਤੇ ਕੱਲ
ਹਾਂ।
ਕਰਾਵਾਂਗੇ ਭੈਣ ਜੀ।
ਉਹ ਤੇ ਹੈ ਹੀ ਹੈ ਬਿਲਕੁਲ ਜੀ। ਹਾਂ, ਹੋਰ ਭੈਣ ਜੀ? ਤੁਸੀਂ ਕਿਵੇਂ ਕਰਦੇ ਹੋ, ਕੋਈ ਕਿੱਟੀ -ਸ਼ਿੱਟੀ ਪਾਈ ਹੋਈ?
ਹਾਂ ਭੈਣ ਜੀ ਪਾਈ ਹੋਈ ਐ ਮੈਂ ਕਿੱਟੀ, ਦੋ ਕਿਟੀਆਂ ਪਾਈਆਂ ਹੋਈਆਂ, ਹਾਂ ਦੋ ਕਿਟੀਆਂ ਪਾਈਆਂ ਹੋਈਆਂ।
ਹਾਂ ਚੰਗਾ ਕਰਦੇ ਹੋ।
ਕੋਈਓ ਸਾਈਡ ਬਾਏ ਸਾਈਡ ਭੈਣਜੀ ਜੁੜ ਜਾਂਦੇ ਨੇ, ਤੇ ਕੋਈ ਨਾ ਕੋਈ ਚੀਜ਼ ਲੈ ਲਈਦੀ ਐ ਜ
ਹੋਰ-ਹੋਰ ਸਹੀ ਗੱਲ ਐ ਚੰਗਾ ਕਰਦੇ ਓ, ਮੈਂ ਵੀ ਆਈਓ ਕਿਟੀ ਪਾਈ ਹੋਈ ਏ, ਤੇ ਬਸ ਕਿਟੀਆਂ ਨਾਲ ਵੀ ਜੋੜ ਲਈਦਾ ਕੁਝ ਨਾ ਕੁਝ।
ਹਾਂ ਤੇ ਹੈ, ਵੈਸੇ ਆਪਣੇ ਖਰਚੇ ਹਾਂ, ਆ ਇਹੀ ਹੁੰਦਾ ਨਾ ਕਿ ਚਲੋ ਅਗਰ ਸੈਲਰੀ ਲੱਗ ਵੀ ਗਈ ਐ, ਕਮਾਨੀ ਚ ਹੁੰਦਾ ਚਲੋ ਕਿੱਟੀ ਹੈਗੀ ਕਿੱਟੀ ਜੁੜੀ ਪਈ ਏ। ਹਾਂ ਚਲੋ ਆਈਓ ਬੱਚਤ ਸਹੀ, ਹਾਂ, ਉਹੀ ਪੰਜ ਹਜ਼ਾਰ ਹੀ ਬਚਤ ਸਹੀ। ਸਾਡੀ ਮਹੀਨੇ ਦੀ, ਆਹੀਂ ਸੋਚ ਲੈਂਨੇ ਅ
ਤੇ ਬਸ ਫੇਰ
ਹਾਂ ਅੱਜ- ਕੱਲ ਤੇ ਭੈਣ ਜੀ ਬਚਤਾਂ ਵੀ ਬਹੁਤ ਸ ਔਖੀਆਂ ਨੇ ਕਰਨੀਆਂ।
ਔਖੀਆਂ ਨੇ, ਹਾਂ ਵੱਡੇ ਹੋ ਰਹੇ ਨੇ, ਔਖੀਆਂ ਨੇ। ਤੇ ਕੰਮ ਉਹ ਪਹਿਲੇ ਵਰਗੇ ਰਹੇ
ਨਾ ਭੈਣ ਜੀ ਬਿਲਕੁਲ ਵੀ ਨੀ ਰਹੇ, ਕੰਮ ਤੇ ਬਿਲਕੁਲ ਵੀ ਨੀ ਰਹੇ, ਕੰਮ ਐਦਾ ਲੈਂਦੇ ਨੇ ਤੇ ਸੈਲਰੀਆਂ ਦਿੰਦੇ ਕੋਈ ਨੀ ਭੈਣ ਜੀ, ਸੈਲਰੀਆਂ ਦਿੰਦੇ ਕੋਈ ਕੰਮ ਦਹ ਘੰਟੇ ਦਾ ਲੈਣਗੇ, ਆਹ ਦਾਹ ਘੰਟੇ ਦਾ ਕੰਮ ਲੈਣਗੇ ਤੇ ਸੈਲਰੀ ਪੰਦਰਾਂ ਹਜ਼ਾਰ - ਵੀਹ ਹਜ਼ਾਰ ਰੁਪਏ ਮੱਥੇ ਮਾਰਨਗੇ, ਹਾਂ, ਉਹਦੇ ਨਾਲ ਕੀ ਬਣਦਾ ਭੈਣਜੀ।
ਨਾ ਓਦੇਂ ਨਾਲ ਕੁਛ ਨੀ ਬਣਦਾ ਹੈਗਾ, ਫਿਰ ਬੰਦਾ ਵੇਖਦਾ ਹੀ ਰਹਿੰਦਾ ਹੁਣ ਕਿੱਥੋਂ ਹੋਰ ਪੂਰਾ ਕਰੀਏ, ਕਿੱਥੋਂ ਪੂਰਾ ਕਰੀਏ? ਅੱਜ -ਕੱਲ੍ਹ ਤੇ ਬਥੇਰੇ ਕੰਮ ਨਾਲ- ਨਾਲ ਕਰਨੇ ਪੈਂਦੇ ਨੇ।
ਹਾਂ ਇਹ ਤੇ ਹੈ ਭੈਣ ਜੀ ਸਾਈਡ ਬਾਏ ਸਾਈਡ ਕੰਮ ਚਲਾਉਂਦੇ ਰਹੋ ਤੇਂ ਭੈਣ ਜੀ ਖਰਚੇ ਪੂਰੇ ਹੁੰਦੇ ਰਹਿਣਗੇ।
ਸਹੀ ਗੱਲ ਏ। ਬਸ ਮਹਿੰਗਾਈਆਂ ਤੇ ਪੁੱਛੋ ਨਾ ਤੁਸੀਂ? ਪੁੱਛੋ ਨਾ, ਇਹ ਜਿਹੜੇ ਹੋਣ ਫਿਰ ਦੁਬਾਰਾ ਇਹ ਲੜਾਈਆਂ ਸ਼ੁਰੂ ਹੋਦੀਆਂ ਪਈਆ ਇੰਦੇ ਦੇ ਨਾਲ, ਹੋਰ ਮਹਿੰਗਾਈ ਹੋ ਰਹੀ ਹੈ ਤੇ ਕਹਿ ਕਿੱਥੇ ਆ ਗਿਆ ਜੇ, ਤੇ ਹਜੇ ਕਹਿੰਦੇ ਪਏ ਨੇ ਕਿ ਇੱਕ ਅਕਤੂਬਰ, ਨਵੰਬਰ, ਦਿਸੰਬਰ 'ਚ ਵੇਖਣਾ, ਦੋ ਲੱਖ ਪਾਰ ਜਾਵੇਗਾ ਜੇ
ਤਾਡੀ ਮੰਮੀਆਂ ਕਹਿੰਦੀਆਂ ਸੀ ਕਿ ਜਦ ਸਾਡਾ ਟੈਮ ਸੀ ਤੁਸੀਂ ਛੋਟ ਤੇ ਛੋਟੇ ਸੀ ਤੇ ਸੋਲਾਂ ਸੋ ਰੁਪਇਆ ਹੈਗਾ ਸੀ, ਸੋਲਾਂ ਸੋ ਰੁਪਇਆ ਤੋਲਾ, ਤੇ ਕਹਿੰਦੇ ਉਸ ਟੈਮ ਕਹਿੰਦੇ ਸੀ ਹਾਏ ਐਡਾ ਮਹਿੰਗਾ- ਐਡਾ ਮਹਿੰਗਾ, ਕਹਿੰਦੇ ਉਸ ਟੈਮ ਲੈ ਕੇ ਰੱਖਿਆ ਹੁੰਦਾ ਤੇ ਅੱਜ ਕੀ ਹੁੰਦਾ।
ਕੀ ਹੁੰਦਾ, ਸਹੀ ਗੱਲ ਏ, ਤੇ ਆਜੋ
ਤੇ ਕੀ ਹੁੰਦਾ ਭੈਣ ਜੀ, ਸੋਲਾਂ ਸੋ ਦਾ ਅੱਜ ਅਸੀਂ ਜੋੜਾ ਲਿਆ।
ਜੋੜਾ ਲੈ ਆਨੇ ਆ, ਉਹ ਵੀ ਨੀ ਕਦੇ- ਕਦੇ ਆਂਦਾ। ਐਸ ਤੋਂ ਵੀ ਜ਼ਿਆਦਾ, ਕਦੀ ਆ ਜਾਂਦਾ ਜੇ ਬਸ ਬੁਰਾ ਹਾਲ ਹੋਇਆ ਪਿਆ ਜੇ ਹੁਨ ਤੇ, ਮਹਿੰਗਾਈ ਦਾ
ਕੀ ਐਨੀ ਵੱਧਗੀ।
ਤੇ ਹੋਰ, ਬੜੀ ਮਹਿੰਗਾਈ ਚੇ, ਤੇ ਹੁਣ ਇਹ ਕਹਿੰਦੇ ਨੇ ਹੁਣ ਐਤਕੀ ਦੀਵਾਲੀ ਆਉਣ ਵਾਲੀ ਏ, ਤੇ ਹੁਣ ਵੇਖਣਾ ਦੋ ਲਾੱਖ ਤੋਂ ਪਾਰ ਕਿਵੇਂ ਜਾਏਗਾ।
ਆਂ ਦੱਸ, ਕਿੰਨੇ ਲੈਣਾ ਪੈਂਜੀ ਸੋਨਾ ਜੇੜਾ ਲਿਆ ਹੋਇਆ, ਜੇੜਾ ਲਿਆ ਹੋਇਆ ਉਹੀ ਸਾਂ ਵਲੋ ਉਹੀ ਵਿਖਾਦਾਂਗੇ, ਆਉਣ ਵਾਲੀ, ਆਉਣ ਵਾਲੀ ਜਨਰੇਸ਼ਨ ਨੂੰ ਐ ਜਾ ਸੋਨਾ
ਹੋਰ, ਹੋਰ ਕੀ ਕਰਨਾ ਜੇ ਫਿਰ ਹੋਰ ਲੈ- ਲੈ ਕੇ ਕੀ ਕਰਨਾ। ਹੋਰ, ਤੇ ਹਜੇ ਤੇ ਉਹ ਸਾਰੇ ਫੇਸਬੁੱਕ ਵਿਚ ਵਿਖਾਂਉਦੇ ਪਏ ਨੇ, ਕਿ ਦੋ ਹਜ਼ਾਰ ਤੀਹ ਤੱਕ ਤੇ ਪੰਜ ਲੱਖ ਜਾਏਗਾ ਜੀ ਸੋਨਾ, ਹੋਰ
ਸਾ ਹਾਂ
ਕਰਦੇ ਪਏ ਨੇ ਹੁਣ ਵੇਖੋ
ਅਹ, ਚਲੋ ਭੈਣ ਜੀ ਮੈਂ ਰੱਖਣੀ ਆ, ਮੈਂ ਨਾ ਬੱਚਿਆ ਨੂੰ ਲੈਣ ਜਾਣਾ ਸਕੂਲੋਂ।